ਇਹ ਕਿ ਕਰੀ ਜਾਂਦਾ ਇਥੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਅੱਜ ਸਾਡਾ ਟੋਪਿਕ ਤੇ ਗੱਲ ਕਰਾਂਗਾ ਟਰੈਵਲ ਦੇ ਬਾਰੇ। ਤੁਸੀ ਕਿੱਥੇ-ਕਿੱਥੇ ਘੁੰਮਣ ਜਾਂਦੇ ਹੋ ਟ੍ਰੈਵਲ ਕਰਦੇ ਹੋ।
ਹਾਂਜੀ, ਅਸੀਂ ਘੁੰਮਦੇ ਰਹੀਦਾ ਦਰਬਾਰ-ਦਰਬਾਰ ਸਾਹਿਬ ਜ
ਅਛਾੱ-ਅੱਛਾ।
ਅਸੀਂ ਦਰਬਾਰ-ਦਰਬਾਰ ਸਾਹਿਬ ਜਾਈਦਾ, ਸ਼ਹੀਦਾਂ ਦੇ ਜਾਈਦਾ। ਨਾਨਕਸਰ ਜਾਈਦਾ ਹਾਂਜੀ, ਅਸੀਂ ਦਮਦਮਾ ਸਾਹਿਬ ਸਾਹਿਬ ਉੱਧਰ ਜਾਈਦਾ, ਅੜੀਸਰ ਸਾਹਿਬ ਜਾਈਦਾ।
ਹਾਂਜੀ।
ਹਾਂਜੀ, ਲੁਧਿਆਣੇ ਗੁਰੂ ਘਰ ਹੈਗੇ ਆ ਦੂਖ ਨਿਵਾਰਨ ਸਾਹਿਬ ਉੱਧਰ ਚਲੇ ਜਾਈਦਾ। ਅਸੀਂ ਜਾਂਦੇ-ਆਉਦੇ ਰਹੀਦਾ ਕਿਤੇ ਨਾ ਕਿਤੇ। ਇੱਥੇ ਤੁਰੇ ਰਹੀ ਦਾ ਇੱਥੇ ਜਲੰਧਰ ਤਲਣ ਸਾਹਿਬ ਗੁਰੂਦੁਆਰਾ ਹੈ, ਅਸੀਂ ਉੱਥੇ ਜਾਈਦਾ। ਫਿਰ ਇੱਥੇ ਸਮਸਤਪੁਰ ਸ਼ਹੀਦਾਂ ਸਾਹਿਬ ਦਾ ਗੁਰੂਦੁਆਰਾ ਹੈ ਨਾ। ਸ਼ਹੀਦਾਂ ਦਾ ਗੁਰੂਦੁਆਰਾ ਸਮਸਤਪੁਰ ਅਸੀਂ ਉੱਥੇ ਜ਼ਰੂਰ ਆਪਣੀ ਹਾਜ਼ਰੀ ਭਰੀ ਦੀ ਹੈ। ਆਉਂਦੇ-ਜਾਂਦੇ ਰਹਿਦਾ ਜਿਵੇਂ ਕਦੀ ਬੱਸ 'ਤੇ ਚਲੇ ਗਏ ਜਾਂ ਜਿਵੇਂ ਆਪਣੀ ਗੱਡੀ 'ਤੇ ਚਲ ਗਏ। ਚਲਜੀ ਦਾ ਹਾਂਜੀ, ਤੁਸੀ ਹਜੂਰ ਸਾਹਿਬ ਵੀ ਜਾਂਦੇ ਹੋ। ਹਾਂਜੀ, ਅਸੀਂ ਹਰ ਸਾਲ ਜਾਂਦੇ ਹਾਂ ਹਜ਼ੂਰ ਸਾਹਿਬ ਹੁਣ ਵੀ ਸਾਡੀਆਂ ਸੋਲਾਂ ਅਗੱਸਤ ਦੀਆਂ ਸਾਡੀਆਂ ਟਿਕਟਾਂ ਹੋਈਆਂ ਹੋਈਆਂ ਸੋਲਾਂ ਨੂੰ ਅਸੀਂ ਜਾਣਾ ਸੋਲਾਂ ਅਗੱਸਤ। ਜਾਣਾ ਚੌਵੀ ਅਗੱਸਤ ਨੂੰ ਸਾਡੀ ਵਾਪਸੀ ਹੈ ਹੂੰ ਬੜਾ ਨਜ਼ਾਰਾ ਆਂਦਾ ਟ੍ਰੇਨ ਚ, ਇੰਨਾ ਮਜ਼ਾ ਆਂਦਾ ਕੋਈ ਹਿਸਾਬ ਨਹੀਂ। ਅਸੀਂ ਸਾਰੀ ਸੰਗਤ ਨੂੰ ਪ੍ਰਸ਼ਾਦਾ ਵੀ ਛਕਾਈ ਦਾ ਫਿਰ ਚਾਹ ਦਾ ਲੰਗਰ ਖਿਆਈ ਦਾ, ਲੰਗਰ ਤੇ ਉੱਥੇ ਬਹੁਤ ਆ ਜਾਂਦਾ। ਹਰ ਸਟੇਸ਼ਨ ਤੇ ਲੰਗਰ ਹੁੰਦਾ, ਉਹਨਾਂ ਨੂੰ ਪਤਾ ਹੁੰਦਾ ਨਾ ਵੀ ਸੱਚਖੰਡ ਵਾਲੀ ਟ੍ਰੇਨ ਆ ਰਹੀ ਹੈ। ਤੇ ਸੇਵਾਦਾਰ ਆਪਿ ਉ ਤੇ ਲੰਗਰ ਲੈ ਕੇ ਆਏ ਹੁੰਦੇ ਆ, ਸਾਰੀ ਟ੍ਰਰੇਨ ਚੋਂ ਲੰਗਰ ਵਰਤਾਉਂਦੇ ਹੈ।
ਹਾਂਜੀ-ਹਾਂਜੀ, ਠੀਕ ਹੈ।
ਬਹੁਤ ਵਧੀਆ ਫਿਰ ਅਸੀਂ ਉੱਥੇ ਜਾ ਕੇ ਫਿਰ ਉਥੇ ਹਜ਼ੂਰ ਸਾਹਿਬ ਵੀ ਜਾ ਕੇ ਫਿਰ ਉਥੇ ਓਨੇ ਦਿਨ ਰਹਿਣਾ ਘੁੰਮੀ ਜਾਣਾ ਅਸੀ। ਅਸੀਂ ਕਦੇ ਲੋਕਲ ਗੁਰੂਦੁਆਰੇ ਵੇਖਣ ਜਾਣੇ ਫਿਰ ਅਸੀਂ ਨਾਨਕ ਝੀਰਾ ਸਾਹਿਬ ਜਾਣਾ। ਭਗਤ ਨਾਮਦੇਵ ਦਾ ਗੁਰੂਦੁਆਰਾ ਹੈ ਉਥੇ ਉਥੇ ਜਾਣਾ ਅਸੀਂ ਘੁੰਮਣ,
ਜਿੱਦਾਂ ਆਪਾਂ ਹੁਣ ਤਾਂ ਜਿੱਦਾਂ ਆਪਾਂ ਹੁਣ ਡਲਹੋਜੀ ਘੁੰਮ ਕੇ ਆਏ ਸੀਗੇ ਨਾ ਅਪਾਂ ਭਰਾ ਅਪਾਂ ਭਰਾ ਭਰਾ ਗਏ ਸੀ ਸਾਰੇ। ਠੀਕ ਹੈ ਤੇ ਆਪਾਂ ਆਪਾਂ ਡਲਹੋਜੀ ਗਏ ਸੀਗੇ ਨਾ ਪਹਿਲਾਂ ਐ ਹੁਣ ਤੇ ਅਸੀਂ ਆਪਾਂ ਉੱਥੇ ਪੈਲਾਂ ਜਾਂਦਯਾ ਆਪਾਂ ਪੈਲਾਂ ਰੂਮ ਦੇਖਿਆ
ਹਾਂ ਠੀਕ ਹੈ।
ਰੂਮਾਂ ਨੂੰ ਆਪਾਂ ਪੈਲਾਂ ਤਿੰਨ ਚਾਰ ਦੇਖੇ ਹੈ ਮਤਲੱਬ ਕਿ ਰੈ ਰੈਸਟੋਰੈਂਟ ਤੇ ਪਰ ਉੱਥੇ ਬਹੁਤ ਉਹ ਸੀਗੇ ਹਾਈ ਰੇਟ ਸਿਗੇ ਪੈਂਤੀ ਸੌ ਦੇ ਕੋਈ ਏਦਾਂ ਸੀਗੇ ਫਿਰ ਆਪਾਂ ਦੇਖਿਆ ਕਿਸੇ ਦੇਖਿਆ ਕਿ ਆਪਾਂ ਦੋ ਹਜ਼ਾਰ ਆਲਾ ਲਯਾ ਸੀ ਰੂਂਮ।
ਹੂੰ।
ਠੀਕ ਹੈ ਤੇ ਫਿਰ ਆਪਾਂ ਉੱਥੇ ਰੂਮ ਲਿਆ ਫਿਰ ਆਪਾਂ ਬਾਹਰ ਨਿਕਲੇ ਆਪਾਂ ਬਾਜ਼ਾਰ ਬਜ਼ੁਰ ਘੁੰਮੇ ਠੀਕ ਹੈ ਤੇ ਫਿਰ ਆਪਾਂ ਪਹਿਲਾਂ ਫਿਰ ਆਪਾਂ ਨਾਸ਼ਤਾ ਵੀ ਕੀਤਾ, ਤੇ ਉਸ ਉਸ ਤੋਂ ਬਾਦ ਆਪਾਂ ਫੇਰ ਤੋਂ ਆਪਾਂ ਬਾਜ਼ਾਰ ਘੁੰਮਣ ਆਏ
ਤੇ ਰਾਤ ਨੂੰ ਇੰਨੀ ਠੰਢ ਲੱਗਣ ਦੀ ਪਰ ਆਪਾਂ ਅੱਧੀ ਕੱਪੜੇ ਲੈ ਕੇ ਗਏ ਸੀ ਨਾਲ। ਸਾਨੂੰ ਪਤਾ ਨੀ ਸੀ। ਹਾਂਜੀ ਹੋਰ?
ਹੋਰ ਅਸੀਂ ਹੁਣ ਇੱਥੋਂ ਸਾਡੇ ਰੋਜ਼ ਬੱਸ ਜਾਂਦੀ ਹਰ ਐਤਵਾਰ ਦੇ ਐਤਵਾਰ। ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਦੇ।
ਹਾਂਜੀ।
ਬਹੁਤ ਸੰਗਤ ਜਾਂਦੀ ਬਹੁਤ ਸੰਗਤ ਉਤਸ਼ਾਹ ਨਾਲ ਜਾਂਦੀ ਹੈ। ਉੱਥੇ ਪਤਾ ਵੀ ਨੀ ਲੱਗਦਾ ਬਈ ਆਪਾਂ ਚਾਰ ਘੰਟੇ ਕਿੱਦਾਂ ਬੈਠ ਤੇ ਬਾਰਾਂ ਵਜੇ ਦੁਪਹਿਰਾ ਸਾਬ ਸ਼ੁਰੂ ਹੁੰਦਾ ਚਾਰ ਵਜੇ ਸਮਾਪਤੀ ਹੁੰਦੀ ਏ। ਪਤਾ ਵੀ ਨੀ ਲੱਗਦਾ ਕਿੱਦਾਂ ਦੁਪਹਿਰਾ ਸਹਿਬ ਮਿੰਟੋ ਮਿੰਟੀ ਹੋ ਗਿਆ ਚਾਰ ਘੰਟੇ ਅਹਸਾਸ ਹੀ ਨਹੀਂ ਹੁੰਦਾ ਬਈ ਹਾਂ ਬਈ ਚੁਪਹਿਰਾ ਸਾਹਿਬ
ਹਾਂ ਹਾਂਜੀ ਮੈਂ ਵੀ ਦੋ ਤਿੰਨ ਵਾਰੀ ਗਿਆ ਚੁਪਹਿਰਾ ਸਹਿਬ ਕੱਟਣ ਨਜ਼ਾਰਾ ਬਹੁਤ ਆਂਦਾ ਹੈ ਉੱਥੇ ਸੇਵਾ ਕਰੀ ਦੀ ਏ ਨਾਲ- ਨਾਲ।
ਤੇ ਜਾਨ ਚ ਬੜਾ ਮਜ਼ਾ ਸੰਗਤ ਇਨੀ ਸੇਵਾ ਕਰਦੀ ਜਾਂਦਿਆਂ ਕੋਈ ਪਾਣੀ ਠੰਡਾ ਕੋਈ ਕੋਲਡ ਡਰਿੰਕ ਰਸਤੇ 'ਚ ਬਹੁਤ ਬੱਸ
ਜਦੋਂ ਤੁਸੀਂ ਟ੍ਰੇਨ ਚ ਹਜ਼ੂਰ ਸਾਹਿਬ ਗਏ ਸੀਗੇ ਉੱਥੇ ਤੂਵਾਨੂ ਸੀਟ ਸੂਟ ਠੀਕ ਮਿਲੀ ਸੀ?
ਹਾਂਜੀ ਅਸੀ ਪਹਿਲਾਂ ਈ ਬੁਕਿੰਗ ਕਰਾ ਲੀ ਸੀ ਦੋ ਮਹੀਨੇ ਪਹਿਲਾਂ ਬੁਕ ਬੁੱਕ ਕਰਾ ਦੇਈ ਦੀ ਟ੍ਰਰੇਨ 'ਚ ਤੇ ਸਾਨੂੰ ਸੀਟ ਮਿਲ ਜਾਂਦੀ ਏ।
ਜਿੱਦਾਂ ਕਈ ਤਾਂ ਉਸੇ ਵੇਲੇ ਕਰਾਂਦੇ ਹੁੰਦੇ ਨਾ ਜਦ
ਉ ਫਿਰ ਤਤਕਾਲ ਦੀਆਂ ਹੁੰਦੀਆਂ ਨਾ ਉਸੇ ਟਾਈਮ ਤਤਕਾਲ ਦੀਆਂ ਹੁੰਦੀਆਂ। ਟਿਕਟਾਂ ਅਸੀਂ ਪਹਿਲਾਂ ਦੋ ਮਹੀਨੇ ਪਹਿਲਾਂ ਕਰਾਈ ਦੀ ਏ ਟਿਕਟ ਸਾਨੂੰ ਸੀਟ ਬਹੁਤ ਵਧੀਆ, ਵਧੀਆ ਤਰ੍ਹਾਂ ਮਿਲਦੀ ਏ ਹਰ ਹਰ ਸਾਲ ਜਾਂਨੇ ਆਂ ਸਹੀ ਸਾਨੂੰ ਹੋ ਗਏ ਘੱਟੋ ਘੱਟ ਚੌਦਾਂ ਪੰਦਰਾਂ ਸਾਲ ਹੋ ਗਏ ਸਾਨੂੰ ਜਾਂਦਿਆਂ ਨੂੰ।
ਉੱਥੇ ਜਾ ਕੇ ਤੁਸੀ ਰੂਮ-ਰੂਮ ਆਪਣੇ ਆਪਣੇ ਲੈਂਨੇ?
ਹਾਂਜੀ ਸਾਨੂੰ ਬਾਬੇ ਸਾਨੂੰ ਬਾਬਾ ਬਲਵਿੰਦਰ ਸਿੰਘ ਜੀ ਨੇ ਉਹ ਅਸੀਂ ਉਹਨਾਂ ਨੂੰ ਜਾ ਕੇ ਉਹਨਾਂ ਅੱਗੇ ਬੇਨਤੀ ਕਰੀ ਦੀ ਏ ਉਹ ਸਾਨੂੰ ਰੂਮ ਦੇ ਦਿੰਦੇ ਹੈ।
ਹਾਂਜੀ।
ਏਸੀ ਰੂਮ ਹੁੰਦੇ ਹੈ ਇੱਕ ਰੂਮ ਚ ਆਪਾਂ ਤਿੰਨ ਤਿੰਨ ਬੈਡ ਡਬਲ ਬੈਡ ਲੱਗੇੇ ਹੁੰਦੇ ਆ ਇੱਕ ਸਿੰਗਲ ਲੱਗਾ ਹੁੰਦਾ। ਸੱਤ-ਸੱਤ, ਅੱਠ-ਅੱਠ ਜਾਣੇ ਉੱਥੇ ਇੱਕ ਕਮਰੇ ਇੱਕ ਰੂਮ 'ਚ ਰਹਿ ਲੈਂਦੇ ਆ ਇੱਕ ਕਮਰੇ 'ਚ।
ਹਾਂਜੀ ਮੈਂ ਮੈਂ ਵੀ ਦੋ ਤਿੰਨ ਵਾਰੀ ਜਾਇ ਬੜਾ ਨਾਰਾ ਆਉਂਦਾ ਹਜੂਰ ਸਾਹਿਬ।
ਅੱਛਾ ਜੀ।
ਹਾਂਜੀ ਮੈਂ ਪਿਛਲੇ ਸਾਲ ਹੋ ਕੇ ਆਇਆ ਸੀ।
ਅੱਛਾ ਜੀ ਫਿਰ ਤੁਹਾਡੇ ਮੰਮਾ ਪਾਪਾ ਵੀ ਨਾਲ ਜਾਂਦੇ ਆ।
ਨਹੀਂ ਨਹੀਂ ਮੈਂ ਨਾਲ ਸੰਗਤ ਦੇ ਨਾਲ ਗਏ ਮੰਮਾ ਤੇ ਗਏ ਨੀ ਸੀ।
ਅੱਛਾ ਜੀ,
ਹਾਂਜੀ, ਮੰਮਾ ਨੂੰ ਮੈਂ ਇੱਥੇ ਕਹਿ ਰਿਹਾ ਮੰਮਾ ਚਲੋ ਮੰਮਾ ਕਹਿੰਦੀ ਨਹੀਂ ਐਤਕੀ ਨਾਇਬਅਗਲੇ ਸਾਲ ਦੇਖਾਂਗੇ।
ਠੀਕ ਹੈ ਹੂੰ ਹੋਰ ਕਦੀ ਤੁਸੀਂ। ਤੁਸੀਂ ਨਾਨਕਸਰ ਗਏ ਹੋ ਨਾਨਕਸ ਵੀ ਇੱਥੋਂ ਬੱਸ ਜਾਂਦੀ ਐ। ਸਾਡੇ ਤਾਂ ਫਿਰ ਦੋ ਤਿੰਨ ਤੀਜੇ ਦਿਨ ਵਾਪਿਸ ਆਂਦੇ ਆ।
ਨਾਨਕਸ ਮੈਂ ਦੋ ਹਜ਼ਾਰ ਇੱਕੀ ਚ ਗਿਆ ਸੀ ਜਦੋਂ ਉੱਥੇ ਬਾਬਾ ਬਾਬਾ ਨਾਨਕ ਸਿੰਘ ਜੀ ਦੇ ਹੁੰਦੇ ਨਾ।
ਬਰਸੀ ਹੁੰਦੀ ਆ ਬਾਬਾ ਜੀ ਦੀ ਅੱਛਾ ਜੀ।
ਤੇ ਉੱਥੇ ਆਪਾਂ ਮਤਲਬ ਕਿ ਬੱਸ ਗਈ ਸੀ ਮੁੰਡਿਆਂ ਨਾਲ। ਤੇ ਉੱਥੇ ਪਹਿਲਾਂ ਚਾਰ ਇੱਧਰ ਪਹਿਲਾਂ ਇਤਹਾਸ ਜਲੰਧਰ ਇੱਕ ਗੁਰਦੁਆਰਾ ਉੱਥੇ ਰੁਕਦੀ ਸ਼ਹੀਦਾਂ ਦੇ ਫਿਰ ਅੱਗੇ ਜਾ ਕੇ ਉੱਥੇ ਨਕੋਦਰ। ਫੇਰ ਅੱਗੇ ਜਾ ਕੇ ਇੱਕ ਹੋਰ ਗੁਰਦੁਆਰਾ ਆਉਂਦਾ ਉਹ ਤੇ ਫੇਰ ਤੇਰਾ ਮੰਜਲੀ ਗੁਰਦੁਆਰਾ ਇਹ ਤਿੰਨ ਚਾਰ ਗੁਰਦੁਆਰੇ ਦਿਖਾਦੇ ਜਾਂਦੇ ਆ। ਫੇਰ ਜਾ ਕੇ ਆਪਾਂ ਨਾਨਕੀ ਦੇ ਪੁੱਜਦੇ ਆ।
ਠੀਕ ਐ।
ਹਾਂਜੀ ਤੇ ਤੁਸੀਂ ਬਾਰ ਸਾਹਿਬ ਵੀ ਗਏ ਆ।
ਆਪਣੀ ਗੱਡੀ 'ਚ ਵੀ ਜਾਂ ਆਪਣੀ ਗੱਡੀ 'ਚ ਜਾਂਦੇ ਹੋ ਕਿ ਬੱਸ 'ਤੇ ਹੀ ਜਾਂਦੇ ਹੋ।
ਨਹੀਂ ਨਹੀਂ ਮੈਂ ਬੱਸ ਤੇ ਗਏ ਸੀ ਆਪਾਂ ਦੋ ਵਾਰੀ ਗਏ।
ਤੇ ਨਾਲ ਹੀ ਜਾਂਦੇ ਉਹ ਸੰਗਤ ਨਾਲ ਹੀ ਹੈਨਾ ਠੀਕ ਐ ਠੀਕ ਐ।
ਮੈਂ ਕਿਹਾ ਤੁਸੀਂ ਬਾਠ ਸਾਹਿਬ ਗਏ ਕਦੀ।
ਹਾਂਜੀ ਬਾਠ ਸਾਹਿਬ ਵੀ ਜਾਂਦੇ ਰਹੀਦਾ ਮੇਰੇ ਨਾਨਕੇ ਆ ਉੱਧਰ। ਪਠਾਨਕੋਟ ਮੇਰੇ ਨਾਨਕੇ ਆ ਨਾ ਫਿਰ ਅਸੀਂ ਜਦੋਂ ਉ ਜਾਈਏ ਫਿਰ ਬਾਠ ਸਾਹਿਬ ਹੋ ਕੇ ਆਈ ਦਾ ਬਹੁਤ ਬਾਬਾ ਸ਼੍ਰੀ ਚੰਦ ਜੀ ਦਾ ਗੁਰੂ ਨਾਨਕ ਗੁਰਦੁਆਰਾ ਬਹੁਤ ਉੱਥੇ ਮਾਨ ਬਹੁਤ ਉੱਥੇ ਜਾਈ ਆਈ ਦਾ ਬਈ ਬਹੁਤ ਵਧੀਆ ਸਥਾਨ ਬਣਿਆ ਹੋਇਆ ਮਹਾਰਾਜ ਦਾ।
ਅਸੀਂ ਤਾਂ ਪਹਿਲਾਂ ਜਾਂਦੇ ਹੁੰਦੇ ਸੀ ਆਪਾਂ ਉੱਥੇ ਪੀੜਨ ਗਏ ਆਪਾਂ ਤਿੰਨ ਚਾਰ ਦਿਨ ਰਹਿ ਕੇ ਆਈ ਦਾ ਸੀ।
ਠੀਕ ਐ।
ਹਾਂ ਉੱਥੇ ਵੀ ਪਹਿਲੇ ਪਹਿਲਾ ਦਿਨ ਤਾਂ ਆਪਾਂ ਨੂੰ ਜਾਂਦੇ ਲੱਗ ਜਾਂਦਾ।
ਹੂੰ ਹੂੰ ਹੂੰ,
ਟਰੈਕਟਰ ਟਰਾਲੀ ਤੇ ਜਾਈਦਾ ਹੁੰਦਾ। ਪਹਿਲੇ ਦਿਨ ਜਾਂਦਿਆਂ ਲੱਗ ਜਾਂਦਾ ਦੂਜੇ ਦਿਨ ਉੱਥੇ ਮਤਲਬ ਕਿ ਜਿੱਦਾਂ ਦਿਨ ਰਾਤ ਨੂੰ ਵੀ ਜਾਗਰਣ ਹੁੰਦਾ ਤੇ ਦਿਨੇ ਦਿਨੇ ਤੇ ਫੇਰ ਉਹ ਤੇ ਬਾਬਾ ਜੀ ਤੇ ਜਾਈਦਾ ਹੁੰਦਾ ਸੀਗਾ।
ਹੂੰ,
ਤੇ ਫਿਰ ਅਗਲੇ ਦਿਨ ਜਿਹੜੀ ਸੰਗਤ ਨੇ ਅੱਗੇ ਜਾਣਾ। ਬਾਬ ਬਾਲਕ ਨਾਥ ਤੇ।
ਹਾਂਜੀ,
ਤੇ ਕਈ ਸੰਗਤ ਉੱਥੇ ਚੱਲ ਜਾਂਦੀ ਸੀ ਤੇ ਕਈ ਵਾਪਿਸ ਆ ਜਾਂਦੇ ਹੁੰਦੇ ਸੀਗੇ।
ਅੱਛਾ ਜੀ,
ਇੱਕ ਬੱਸ ਜਾਂਦੀ ਹੁੰਦੀ ਸੀ ਇੱਕ ਟਰੈਕਟਰ ਟਰਾਲੀ ਜਾਂਦੀ ਹੁੰਦੀ ਸੀ।
ਠੀਕ ਐ। ਹਾਂ ਸਾਡੇ ਵੀ ਇੱਥੋਂ ਟਰਾਲੀਆਂ ਵਗੈਰਾ ਬਹੁਤ ਜਾਂਦੀਆਂ ਨੇ ਹਮ ਭ ਇਨਾ ਗਏ ਇਹ ਬਾਬੇ ਬਾਲਕ ਨਾਥ ਤੇ ਏਦਾਂ ਜਾਦੇ ਰਹਿੰਦੇ ਆ ਹਮ ਅਸੀਂ ਘੱਟ ਹੀ ਜਾਨੇ ਹਾਂ ਹਮ ਹਮ ਹਮ ਸਾਡੇ ਤਾਇਆ ਜੀ ਦੇ ਬੇਟੇ ਦਾ ਟਰੱਕ ਸੀਗਾ ਉਹਨਾਂ ਨੇ ਹਰ ਸਾਲ ਉੱਥੇ ਵੈਸ਼ਨੋ ਦੇਵੀ ਜਾਣਾ ਹੀ ਜਾਣਾ ਚਿੰਤਪੁਰਨੀ ਜਾਣਾ ਹੀ ਜਾਣਾ ਉਹਨਾਂ ਦੇ ਨਾਲ ਅਸੀਂ ਟਰੱਕ 'ਚ ਬਹੁਤ ਘੁੰਮੇ ਫਿਰੇ ਹਾਂ ਹੁਣ ਤਾਂ ਨਹੀਂ ਓਹ ਜਾਂਦੇ ਪਹਿਲਾਂ ਬਹੁਤ ਜਾਂਦੇ ਹੁੰਦੇ ਸੀਗੇ ਅਤੇ ਉਹ ਸਪੈਸ਼ਲ ਕਹਿਣਾ ਫੋਨ ਕਰਕੇ ਵੀ ਜਾਣਾ ਆ ਅਜ ਚੱਲੋ ਫਿਰ ਅਸੀਂ ਜਾਂਦੇ ਵੀ ਰਹੇ ਹਾਂ ਉਹਨਾਂ ਨਾਲ ਬੜਾ ਮਜ਼ਾ ਆਉਣਾ ਬੜਾ ਇੰਜੋਏ ਕਰਦੇ ਰਹੇ ਅਸੀ ਹਾਂ
ਸਾਹਿਬ ਵੀ ਜਾਈਦਾ ਹੁੰਦਾ ਸੀਗਾ ਅਨੰਦਪੁਰ ਹੋਲੇ ਮਹੱਲੇ ਤੇ
ਠੀਕ ਹਾਂਜੀ ਅਸੀਂ ਵੀ ਜਾਂਦੇ ਆਂ
ਉੱਥੇ ਹਾਂਜੀ ਉੱਥੇ ਵੀ ਮਤਲਬ ਕਿ ਟਰੈਕਟਰ ਟਰਾਲੀ ਤੇ ਜਾਈਦਾ ਹੁੰਦਾ ਉਸਤੇ ਤੇ ਇੰਨੀ ਕੁ ਸੰਗਤ ਹੋ ਜਾਂਦੀ ਸੀ ਪਰ ਸੰਗਤ ਦੇ ਨਾਲ ਜਦੋਂ ਨਜਾਰਾ ਬਹੁਤ ਆਉਂਦਾ ਹੁੰਦਾ
ਸੰਗਤ ਨਾਲ ਤਾਂ ਬਹੁਤ ਸੰਗਤ ਹਰ ਪ੍ਰਭ ਵਸੈ ਜੀਓ ਸੰਗਤ ਨਾਲ ਹੀ ਹੈ ਸੰਗਤ 'ਚ ਹੀ ਸਭ ਕੁਛ
ਹਮ
ਗੁਰੂ ਮਹਾਰਾਜ ਦੇ ਦਰਸ਼ਨ ਕਿੱਥੋਂ ਕਰਨੇ ਸੰਗਤ ਚੋਂ ਹੀ ਕਰਨੇ
ਹਾਂਜੀ ਹਾਂਜੀ
ਹਮ ਬਹੁਤ ਵਧੀਆ ਅਸੀਂ ਹੁਣ ਹਜ਼ੂਰ ਸਾਹਿਬ ਜਾਂਦੇ ਹਾਂ ਸਾਡਾ ਦੋ ਦਿਨ ਦਾ ਸਫ਼ਰ ਹੁੰਦਾ ਏ ਇੱਕ ਰਾਤ ਤੇ ਦੋ ਦਿਨ ਲੱਗਦੇ ਆ ਸਾਨੂੰ ਟ੍ਰੇਨ ਚ ਪਤਾ ਵੀ ਨਹੀਂ ਲੱਗਦਾ ਟਰੇੇਨ 'ਚ ਪਤਾ ਵੀ ਨਹੀਂ ਲੱਗਦਾ ਕਿਸ ਤਰ੍ਹਾਂ ਫਿਰ ਉੱਥੇ ਵਿੱਚ ਸਮਾਨ ਵੇਚਣ ਵਾਲੇ ਬਹੁਤ ਆਉਂਦੇ ਹੈ
ਟ੍ਰੇਨ ਚ ਮਤਲਬ ਕਿ ਤੁਸੀਂ ਕੰਟੀਨ ਕੰਟੀਨ ਦਾ ਸਮਾਨ ਜ਼ਿਆਦਾਤਰ ਲੈਂਦੇ ਹੁੰਦੇ
ਸਭ ਕੁਝ ਨਹੀਂ ਅਸੀਂ ਘਰੋਂ ਲੈ ਕੇ ਜਾਈਦਾ ਖਾਣ ਪੀਣ ਸਾਰਾ ਕੋਈ ਰੋਟੀ ਬਣਾ ਕੇ ਘਰੋਂ ਲੈ ਕੇ ਜਾਈਦਾ ਚ ਰਾਹ ਲੰਗਰ ਵੀ ਆ ਜਾਂਦੇ ਹੈ ਜੇ ਕੋਈ ਜ਼ਰੂਰਤ ਪਵੇ ਤਾਂ ਲੈ ਵੀ ਲਈਦਾ ਟਰੇਨ ਚੋਂ ਘੱਟ
ਜਿੱਦਾਂ ਕ ਕਈ ਲੋਕ ਜ਼ਿਆਦਾਤਰ ਖਾ ਲੈਂਦੇ ਹੁੰਦੇ ਨਾ ਫਿਰ ਰਾਤ ਨੂੰ ਵੀ ਉੱਥੇ ਪ੍ਰਸ਼ਾਦਾ
ਹ ਰਾਤ ਨੂੰ ਪ੍ਰਸ਼ਾਦਾ ਆ ਜਾਂਦਾ ਗਵਾਲੀਅਰ ਸਾਹਿਬ ਤੋਂ ਆਉਂਦਾ ਪ੍ਰਸ਼ਾਦਾ ਉੱਥੇ ਉੱਥੇ ਜਿੱਦਾਂ ਜਿੱਦਾਂ ਜਿਹੜੇ ਜਿਹੜੇ ਸਟੇਸ਼ਨ ਅਤੇ ਗੁਰੂ ਘਰ ਲਾਗੇ ਹੁੰਦਾ ਉੱਥੋਂ ਪ੍ਰਸ਼ਾਦਾ ਪੱਕ ਕੇ ਆਉਂਦਾ
ਠੀਕ ਹੈ
ਹਮ ਹਾਂਜੀ ਪਰ ਮਜ਼ਾ ਬਹੁਤ ਆਉਂਦਾ ਬਹੁਤ ਵਧੀਆ ਲੱਗਦਾ
ਤੇ ਉੱਥੇ ਉਹ ਨਾਨਕ ਚੇਰੇ ਵੱਲ ਵੀ ਜਾਂਦੇ ਫਿਰ
ਹਾਂਜੀ ਨਾਨਕ ਜ ਜਾਂਦੇ ਜੀ ਬਾਬਾ ਜੀ ਸਾਨੂੰ ਬਾਬੇ ਬਲਵਿੰਦਰ ਸਿੰਘ ਜੀ ਆਪਣੀਆਂ ਬੱਸਾਂ ਦੇ ਦਿੰਦੇ ਆ ਫਿਰ ਅਸੀਂ ਉਹਨਾਂ ਨੂੰ ਕਿਰਾਇਆ ਦੇ ਦਿੱਤਾ ਇਕੱਠਾ ਕਰਕੇ ਕਿਰਾਇਆ ਕਰਕੇ ਇਕੱਠਾ ਮੱਠਾ ਦੇ ਦੀਦਾ ਅਤੇ ਉਹ ਸਾਨੂੰ ਆਪਣੀ ਵੱਸ ਦੇ ਦਿੰਦੇ ਹਾਂ ਰੂਮ ਉਹ ਸਾਨੂੰ ਦਿੰਦੇ ਹੈ ਬੱਸਾਂ ਉਹ ਸਾਨੂੰ ਦਿੰਦੇ ਹੈ ਘੁਮਾਣ ਫਿਰਾਉਣ ਵਾਸਤੇ ਲੋਕ ਲ ਗੁਰਦੁਆਰੇ ਵਿਖਾਣ ਲਿਜ ਜਾਂਦੇ ਹੈ ਫਿਰ ਨਾਨਕ ਜੀਰੇ ਜਾਂਦੇ ਆ ਭਗਤ ਨਾਮਦੇਵ ਦੇ ਜਾਂਦੇ ਆ ਤਿੰਨੇ ਦਿਨ ਬੱਸ ਬਾਬਾ ਜੀ ਦੀ ਹੁੰਦੀ ਆ ਬੜੇ ਵਧੀਆ ਹੀ ਦਰਸ਼ਨ ਨੂੰ ਕਰਕੇ ਇਹਦੇ ਆਈ ਦਾ ਹਾਂਜੀ ਬਹੁਤ ਸੋਹਣੇ ਫਿਰ ਅਸੀਂ ਜਲੰਧਰ ਜਾਈਏ ਤਲਣ ਸਾਹਿਬ ਅਸੀਂ ਜ਼ਰੂਰ ਜਾ ਕੇ ਪੇਆਈ ਦਾ
ਜਿੱਦਾਂ ਮੈਂ ਜਿੱਦਾਂ ਹੁਣ ਅਸੀਂ ਪਲੈਨ ਬਣਾ ਰਹੇ ਹਾਂ ਕਿ ਮਨਾਲੀ ਘੁੰਮਣ ਜਾਣਾ ਹੈ ਫਰੈਂਡਸ ਨੇ ਤੇ ਫਿਰ ਫਿਰ ਮੈਂ ਕੇ ਥੋੜੇ ਦਿਨ ਰੁਕ ਜਾਂਦੇ ਆ ਥੋੜੇ ਦਿਨ ਬਾਅਦ ਜਾਵਾਂਗੇ ਹੱਲਲੇ
ਅੱਛਾ ਜੀ
ਹਾਂਜੀ
ਹਮ ਠੀਕ ਆ ਰੁਕ ਕੇ ਜਾਣਾ ਸੀ ਥੋੜ੍ਹੇ ਜਿਹੇ ਗਰਮੀ ਵੀ ਬਹੁਤ ਤਾਂ ਨਾ ਹੋ ਜਾ ਪਰ ਉੱਧਰ ਤਾਂ ਠੰਡਾ ਹੀ ਹੋਣਾ ਮੌਸਮ
ਹਾਂਜੀ-ਹਾਂਜੀ।
ਹੂੰ।
ਮੈਂ ਕਿਹਾ, ਥੋੜੇ ਦਿਨ ਰੁਕ ਜਾਓ ਹੁਣ ਮੁੰਡਾ ਗਿਆ ਹੈ ਉਹ ਕਹਿੰਦਾ ਮੈਂ ਘੁੰਮਣ ਠੀਕ ਹੈ।
ਠੀਕ ਆ, ਓਕੇ ਸਤਿ ਸ਼੍ਰੀ ਅਕਾਲ ਜੀ ਗ